ਹਾਂਜੀ ਜੀ।
ਸ਼ ਸ਼ੀ ਕਾਲ ਜੀ, ਕੀ ਹਾਲ ਹੈ?
ਠੀਕ ਹੈ, ਤੁਸੀਂ ਸੁਣਾਓ।
ਮੈਂ ਵਧੀਆ, ਹੋਰ ਕੀ ਕਰਦੇ ਪਏ ਸੀ?
ਬਾਰਿਸ਼ ਆ ਰਹੀ ਸੀ।
ਅੱਛਾ, ਬਾਰਿਸ਼ ਤੁਵਾਡੇ ਵੱਲ ਆ ਗਈ ਏ।
ਹਾਂਜੀ ਅ ਰਾਤ ਦੀ ਬਹੁਤ ਜਾਦਾ ਹੁੰਦੀ ਪਈ ਏ।
ਅੱਛਾ ਚਲੋ ਵਧੀਆ, ਸਾਡੇ ਘਰ ਤੇ ਧੁੱਪ ਚੜ ਗਈ ਏ।
ਅੱਛਾ, ਨਹੀਂ ਸਾਡੇ ਤੇ ਬੜੀ ਬਾਰਿਸ਼ ਆ ਰਹੀ ਏ। ਹਾਂ, ਔਰ ਸੁਣਾਓ।
ਔਰ।
ਹਾਂਜੀ ਵਧੀਆ। ਬਾਰਿਸ਼ ਚੰਗੀ ਤਰਾਂ ਤਗੜੀ ਆ ਰਹੀ, ਸਵੇਰੇ ਕੱਪੜੇ ਧੋਤੇ ਆ ਤੇ। ਪਰ ਸੁਕਨੇ ਨੀ ਪਾਏ ਜਾ ਰਹੇ ਸੀ।
ਹਾਂਜੀ- ਹਾਂਜੀ, ਸਾਡੇ ਨਾਲ ਵੀ ਤਿੰਨ ਦਿਨ ਤੋਂ ਐਨਜੀ ਹੀ ਹੋ ਰਿਹਾ ਸੀ।
ਹਮ - ਹਮ
ਕਈ ਅੰਦਰ ਅ ਡਰਾਇਲ ਕਰਕੇ ਅੰਦਰ ਹੀ ਪਾਂਦੇ ਸੀ, ਪਰ ਸੁੱਕਦੇ ਨੀ। ਸਹੀ ਗੱਲ ਜੇ।
ਪਰ ਉਹ ਸਮੈਲ ਵੀ ਆਉਣ ਲੱਗ ਜਾਂਦੀ ਏ ਨਾ ਵੀ।
ਹਾਂਜੀ - ਹਾਂਜੀ ਸਿਲੱਨ ਦੀ ਸਮੈਲ ਆਂਦੀ ਏ ਕੱਪੜਿਆਂ ਚੋਂ ਗੰਦੀ - ਗੰਦੀ। ਉਹ ਫੇਰ ਐਜ ਪਾਂਨ ਤੇ ਦਿਲ ਨੀ ਕਰਦਾ ਕੱਪੜੇ।
ਹਾਂਜੀ - ਹਾਂਜੀ ਮੈਂ ਤੇ ਸਵੇਰੇ ਪ੍ਰੈਸ ਕਰ ਕਰਕੇ ਹੀ ਪਾਨੇ ਅ ਅਸੀਂ।
ਅੱਛਾ - ਅੱਛਾ ਨਹੀਂ ਅਸੀਂ ਅੰਦਰ ਕਮਰੇ ਚ ਉੱਪਰ ਪਾ ਦਿੰਦੇ ਅ ਨਾ। ਤੇ ਥੋੜਾ ਨਾਲ, ਪੱਖਾ ਚਲਾ ਦੀਦੇ ਦੋਨੋ। ਤੇ ਥੋੜੇ ਅੱਠਰ ਦੇ ਹੁੰਦੇ ਨੇ, ਪਰ ਫਿਰ ਵੀ ਸੀਲੇ - ਸੀਲੇ ਤੇ ਲੱਗਦੇ ਨੇ।
ਹਾਂ ਉਹ ਤੇ ਸੀਲਾ - ਸੀਲਾ ਤੇ ਰਹਿੰਦਾ ਹੀ ਹੈ, ਪਰ ਉਹ ਚੀਜ਼ ਨਹੀਂ ਨਾ ਜੋ ਧੁੱਪ। ਧੁੱਪ ਲੱਗਦੀ, ਉਦੇ ਨਾਲ ਫਰਕ ਪੈਂਦਾ।
ਹਾਂਜੀ - ਹਾਂਜੀ।
ਹੋਰ ਕੀ ਕਰ ਰਹੇ ਸੀ।
ਰੁਕ ਗਈ ਬਾਰਿਸ਼।
ਹਾਂਜੀ ਰਾਤ ਦੀ ਰੁਕੀ ਦੀ ਏ। ਹਾਂਜੀ - ਹਾਂਜੀ ਉਦਰ ਪੇਜ ਦਿੱਤੀ ਅਸੀਂ।
ਆ ਰਾਤ ਦੀ ਇਧਰ ਪਹੁੰਚ ਗਈ ਦੀ।
ਹਾਂਜੀ ਮੈਂ ਕਹਿ ਰਹੀ ਸੀ ਕਿ, ਅੱਜ ਕੱਲ ਨਾ ਇੱਕ ਗੱਲ ਬੜੀ ਛੇ। ਸੋਚਣ ਲਈ ਮਜਬੂਰ ਕਰਦੀ ਏ ਮਿਨੂੰ।
ਕਿਹੜੀ ਗੱਲ।
ਅਹ ਅੱਜ ਕੱਲ ਦੀ, ਬੇਰੋਜ਼ਗਾਰੀ ਕਿੱਧਰ ਪਹੁਚ। ਪੜ੍ਹੇ - ਲਿਖੇ ਮੁੰਡੇ ਕੁੜੀਆਂ ਨੌਕਰੀ ਲਈ ਧੱਕੇ ਖਾ ਰਹੇ ਨੇ।
ਬੇਰੋਜ਼ਗਾਰੀ ਤਾਂ ਬਹੁਤ ਜ਼ਿਆਦਾ ਹੈਗੀ ਹੈ। ਪੜੇ ਲਿਖੇ ਬੱਚਿਆਂ ਨੁ। ਤਾਂ ਬਿਲਕੁਲ ਮਿਲਦਾ ਹੀ ਨੀ ਨਾ ਕੁਛ ਵੀ ਅੱਗੋਂ।
ਹਾਂਜੀ ਬਿਲਕੁੱਲ ਸਈ ਗੱਲ ਏ ਅੱਜ-ਕੱਲ ਤਾਂ ਅੱਜ-ਕੱਲ ਡਿਗਰੀਆਂ ਤਾਂ ਬਹੁਤ ਨੇ ਪਰ ਨੌਕਰੀਆਂ ਬਹੁਤ ਘੱਟ ਨੇ। ਕਈ ਨੌਜਵਾਨ ਸਾਲਾਂ, ਹਾਂਜੀ ਕਈ ਨੌਜਵਾਨ 'ਤੇ ਸਾਲਾਂ ਤੋਂ ਤਿਆਰੀ ਕਰ ਰੇ ਹੁੰਦੇ ਨੇ। ਪਰ ਫੇਰ ਵੀ ਕਾਮਯਾਬੀ ਕਿਤੇ ਨੀ ਮਿਲਦੀ ਉਨਾਂ ਨੂੰ। ਓ ਫਿਰ ਨਿਰਾ ਨਿਰਾਸ਼ ਹੋ ਜਾਂਦੇ ਨੇ ਜਦੋਂ ਇਹੋ ਜੀ ਕਾਮਜੀ ਕਾਮਯਾਬੀ ਨਈ ਮਿਲਦੀ 'ਤੇ ਫੇਰ ਨਿਰਾਸ਼ ਹੋ ਜਾਂਦਾ ਨੇ।
ਹਾਂਜੀ ਐ 'ਤੇ ਹੈ ਵੇ ਫਿਰ।
ਕੋਈ ਵੀ ਐ ਕੀ ਸਾਡੇ ਇੰਨਾ ਪੜ ਗੇ ਪੜਨ ਲਿਖਿਆ ਦਾ ਕੀ ਫਾਇਦਾ 'ਤੇ ਅਸੀਂ ਕੋਈ ਮਤਲਬ ਕਰ ਈ ਨੀ ਸਕਦੇ ਕੁਛ ਵੀ।
ਹੂੰ, ਏ 'ਤੇ ਹੈ, ਬੋਤ ਦਿ ਕਤ ਹੋਗੀ ਇੱਕ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਇਸ ਕਰਕੇ ਬੱਚਿਆਂ ਦਾ ਅੱਗੋ ਬੱਚਿਆਂ ਨੂੰ ਕੁਛ ਸਮਝ ਵੀ 'ਤੇ ਨੀ ਨਾ ਲੱਗਦਾ। ਵੇ ਅੱਗੋਂ ਕਰਨਾ ਕੀ ਏ ਜੇ ਕਿਤੇ ਜਾਂਦੇ ਨੇ 'ਤੇ ਉਨੀ ਜੇ ਮ ਮਿਲ ਵੀ ਜਾਂਦੀ ਨੌਕਰੀ ਫੇਰ ਤਨਖਾਵਾਂ ਵੀ ਨੀ ਉਨੀਆਂ ਮਿਲਦੀਆਂ।
ਹਾਂਜੀ-ਹਾਂਜੀ ਐ ਗੱਲ ਤਾਂ ਬਿਲਕੁੱਲ ਸਈ ਐ।
ਉਦੇ ਨਾਲ ਖ਼ਰਚੇ ਵੀ ਨੀ ਪੂਰੇ ਹੁੰਦੇ।
ਹਾਂਜੀ।
ਹੂੰ।
ਹੂੰ ਐਝ ਇੰਜ ਦੇਖੋ ਮੇਰੇ ਗੁਆਂਢਣ ਦਾ ਇੱਕ ਮੁੰਡਾ ਬੀ ਟੈਕ ਕਰਕੇ ਬੈਠਾ ਦਾ ਦੋ ਸਾਲ ਹੋਗੇ ਨੌਕਰੀ ਨੀ ਲੱਭੀ ਉਨੂੰ।
ਹੂੰ-ਹੂੰ।
ਤੱਕ ਕੁ ਅਜੇ ਤੱਕ ਉਦਾ ਕੁਛ ਬਣਿਆ ਨੀ, ਕਿੰਨੀ ਮਤਲਬ ਦੁੱਖ ਵਾਲੀ ਗੱਲ ਏ।
ਉਹੀ ਉਹੀ ਗੱਲ ਐ ਨਾ ਬੱਚਿਆਂ ਦੇ ਫਿਊਚਰ ਨੀ ਐ ਅੱਗੋਂ ਕੁਛ ਵੀ ਨਜ਼ਰ ਆ ਰੇਆ।
ਹਾਂਜੀ-ਹਾਂਜੀ, ਐ ਗੱਲ ਬਿਲਕੁੱਲ ਸਈ ਏ।
ਐ 'ਤੇ ਸਾਡੀਆਂ ਸਰਕਾਰਾਂ ਨੂੰ ਚਾਈਦਾ ਨਾ।
ਹਾਂਜੀ। ਬ ਕਿਉਂਕਿ ਨੌਜਵਾਨ ਪੀੜੀ ਨੂੰ ਚਾਈਦੀ ਐ ਨੌਕਰੀਆਂ। ਕਿਉਂਕਿ ਓ ਹੁਲ ਪੜ ਲਿਖ ਕੇ ਘਰ ਥੋੜੀ ਬੈਠਣਗੇ।
ਏ 'ਤੇ ਹੈ।
ਇੱਕ ਵੇਲੇ ਕੁੜੀਆਂ ਚਲੋ ਘਰ ਅੱਜ-ਕੱਲ 'ਤੇ ਕੁੜੀਆਂ ਦਾ ਵੀ ਨੀ ਹੈਗਾ।
ਕੁੜੀਆਂ ਵੀ ਨਈ ਕੁੜੀਆਂ ਵੀ ਨੀ ਘਰ ਈ ਜਿੰਨੇ ਜਣੇ ਹੋਣਗੇ ਉਨੀ, ਉਨੀ ਮਤਲਬ ਕਮਾਈ ਕਰਨਗੇ। ਉਨਾਂ ਕੰਮ ਕਰਨਗੇ 'ਤੇ ਘਰ ਦਾ ਖ਼ਰਚਾ ਚੱਲਦਾ ਜੇ। ਕੱਲੇ ਬੰਦੇ ਦੇ ਸਿਰ 'ਤੇ ਨੀ ਖ਼ਰਚਾ ਚੱਲ ਸਕਦਾ। ਬੜਾ ਔਖਾ ਔਰ ਬੱਚੇ ਜਿਹੜੇ ਅੱਜ-ਕੱਲ ਦੀ ਜਨਰੇਸ਼ਨ ਏ ਐ ਪੜੇ ਲਿਖੇ ਨੇ। ਪਰ ਐਨਾਂ ਨੂੰ ਨੌਕਰੀਆਂ ਨੀ ਮਿਲ ਰੀਆਂ ਐ ਚੀਜ਼ ਸਭ ਤੋਂ ਵੱਡਾ ਫੈਕਟ ਹੈਗਾ ਵੇ।
ਹਾਂਜੀ, ਐਜੀ ਦੇਖੋ ਮੇਰੀ ਭਤੀਜੀ ਨੇ ਵੀ ਐਮ ਏ ਕੀਤੀ ਹੋਈ। ਪਰ ਹਰ ਥਾਂ ਅਰਜ਼ੀਆਂ ਓ ਭਰਦੀ ਏ। ਪਰ ਇੰਟਰਵਿਊ ਵੀ ਦੇ ਕੇ ਆਂਦੀ ਏ, ਪਰ ਹ ਕੋ ਕੋਈ ਨਾ- ਕੋਈ ਨਾ ਮਤਲਬ ਕਿ ਅੜਚਨ ਪੈ ਜਾਂਦੀ ਏ। ਤੇ ਜਿਸ ਕਾਰਨਣਾ ਕਰ ਦਿੱਤਾ ਜਾਂਦਾ
ਹੂੰ ਤੇ ਹੈ। ਹਮ।
ਕਈ ਥਾਵਾਂ ਤੇ- ਤੇ ਤਜਰਬੇ ਮੰਗਦੇ ਨੇ, ਤੇ ਕਈ ਥਾਵਾਂ ਤੇ ਹਾਂਜੀ - ਹਾਂਜੀ।
ਬੜਾ ਕੁਛ ਮੰਗਦੇ ਹੈਗੇ ਐ, ਬਹੁਤ ਕੁਛ ਅੱਜ ਕੱਲ ਤੇ ਬਹੁਤ ਜਾਦਾ
ਜਿੰਨ ਹਾਂਜੀ ਜਿਸ ਨ ਜਿੰਨੇ ਵੇਖੋ ਨਵੀਂ- ਨਵੀਂ ਪੜਾਈ ਕੀਤੀ ਏ ਉਹ ਤਜਰਬੇ ਕਿੱਥੋਂ ਲਯਾਏਗਾ।
ਦਿਨ ਹਾਂ ਇਕ ਦਮ ਤਜਰਬੇ ਕਿੱਥੋਂ ਆ ਜੇਗਾ ਜਦ ਤਜਰਬੇ ਵੀ ਤੇ ਤਾਂਈ ਯੋਂ ਆਣਗੇ ਨਾ ਜੇ ਉਹ ਕਿਤੇ ਲੱਗੇ ਹੋਣਗੇ, ਕਿਤੇ ਕੰਮ ਕਰਨਗੇ ਤੇ ਫੇਰ ਈ ਤਜਰਬਾ ਬਣੇਗਾ। ਇਕਦਮ ਤਜਰਬਾ ਕਿੱਥੋਂ ਬਣ ਜੇਗਾ।
ਹਾਂਜੀ ਏਹੀ ਤਾਂ ਸਭ ਤੋਂ ਵੱਡੀ ਸਮੱਸਯਾ ਵਾ ਸਮੱਸਿਆ ਉਪਰੋਂ ਕਈ ਲੋਕੀ ਤੇ ਸਿਵਰਸ਼ਾਂ ਪਾ ਕੇ ਆਪਣੀ ਜਾਣ- ਪਛਾਣ ਰੱਖਣਗੇ। ਹਾਂਜੀ। ਤੇ ਆਪਣਾ ਕੰਮ ਕਢਵਾ ਲੈਂਦੇ ਨੇ ਪਰ ਜੇੜੇ ਗਰੀਬ ਆਮ ਲੋਕੀ ਨੇ ਔਰ ਜਿੰਨਾਂ ਦੀ ਜਾਣ -ਪਚਾਣ ਨਈ
ਸਭ ਤੋਂ ਜ਼ਆਦਾ ਤੇ ਮਿਡਲ ਕਲਾਸ ਵਾਲਯਾਂ ਨੂੰ ਏਹ ਸੱਟ ਵੱਜਦੀ ਏ।
ਹਾਂਜੀ -ਹਾਂਜੀ। ਜਿੰਨਾ- ਜਿੰਨਾਂ ਦੀ ਜਾਨ ਪਚਾਣ ਨੀ ਹੁੰਦੀ ਉਹ ਫੇਰ ਬੰਦਾ ਉਹ- ਉਹ ਨੌਜਵਾਨ ਕੀ ਕਰਨਗੇ।
ਏਹ ਤੇ ਹੈ।
ਉਹ ਕਿੱਧਰ ਜਾਣਗੇ ਫੇਰ- ਫੇਰ ਏਜ ਈ ਹਾਲ ਹੁੰਦੈ। ਕਿ ਨੌਕ ਅ ਨੌਕਰੀਯਾਂ ਤੇ ਮਿਲਦੀਆਂ ਨਈ। ਤੇ ਅ ਨੌਜਵਾਨ ਪੀੜੀਯਾਂ ਆਪਣੇ ਠੇਲੇ -ਠੁਲੇ ਲਗਾ ਲੈਂਨੇ ਨੇ। ਕੋਈ ਬਰਗਰ ਦਾ ਠੇਲਾ ਲਾ ਰੇਯੈ।
ਉਇਯੋ ਕੋਈ ਕੁੱਛ ਵੀ ਲਗਾ ਰੇਂਯੈ ਕੋਈ ਕੁਛ ਕਰ ਰੇਯਾ ਵੇ ਫੇਰ ਏਇਯੌ ਛੋਟਾ -ਮੋਟਾ ਕੰਮ ਵੀ ਕਰਨਾ ਪੈਂਦਾ ਵਚਾਰਆਂ ਨੂੰ ਫੇਰ। ਪੜ ਲਿਖ ਕੇ ਕੁਛ ਮਿਲਦਾ ਈ ਨੀ, ਅੱਗੋਂ ਸੋਰਸ ਈ ਨੀ ਮਿਲਦਾ ਬੱਚੇ ਨੂੰ।
ਹਾਂਜੀ- ਹਾਂਜੀ। ਬੱਚਿਆਂ ਦੇਖੋ ਦੇਖੋ
ਕਿਉਂਕਿ ਨੌਕਰੀਆਂ ਤੇ ਸਿਰਫ- ਨੌਕਰੀਆਂ ਤੇ ਸਿਰਫ ਸਫਾਰਸ਼ਾਂ ਵਾਲਿਯਾਂ ਵਾਸਤੇ ਰਹ ਗਈਆਂ ਨੇ ਬਸ। ਜਿਨਾਂ ਨੇ ਪੈਹਾ ਚਾੜਨੈ, ਉਹਨਾਂ ਲਈ ਰਹਿ ਗਈ ਬਸ।
ਹਾਂਜੀ ਉਹੀ ਨਾ ਬੇਰੋਜ਼ਗਾਰੀ। ਅਸ ਸਿਰ ਅਹ ਅਸਰ ਸਿਰਫ ਨੌਜਵਾਨਾਂ ਤੇ ਈ ਨਈ ਹੁੰਦਾ ਸਾਰੀ ਸਾਰੇ ਪਰਿਵਾਰ ਤੇ ਪੈਂਦੈ ਮਾਪੇ ਵੀ ਤੇ ਕਿੰਨੀ ਚ ਕਹਿੰਦੇ ਨੇ ਕਿ ਅਸੀ ਇਨਾ ਪਦ ਲਿਖਾ ਕੇ ਬੱਚਯਾਂ ਨੂੰ ਫੇਰ ਸਾਡਾ ਬੱਚਾ ਘਰ ਬੈਠਾ ਦੈ।
ਹਮ ਇਹ ਤੇ ਹੈ। ਮਾਂ-ਪਿਓ ਲਈ ਸਭ ਤੋਂ ਵੱਧ ਹੈਗਾ ਵੈ ਦੁੱਖ। ਏ ਵਾਲਾ ਕਿ ਇੰਨਾ ਪੈਸਾ ਪੈਆ ਲਗਾ ਕੇ ਬੱਚੇ ਨੂੰ ਪੜਾਯਾ -ਲਖਾਯਾ ਫੇਰ ਅੱਗੋਂ ਕੁਛ ਮਿਲੇ ਨਾ ਕੰਮ ਨਾ ਮਿਲੇ ਤੇ ਫੇਰ ਸਭ ਤੋਂ ਵੱਧ
ਹਾਂਜੀ। ਲੱਖਾਂ ਰੁਪਏ ਲੱਗ ਜਾਂਦੇ ਨੇ ਨੌਕਰੀਯਾਂ ਢੂੰਢਣ ਲਈ। ਪਰ ਦੇਖੋ ਸਾਰਾ ਪਰਿਵਾਰ ਫੇਰ ਨਿਰਾਸ਼ ਵੀ ਰਹੰਦਾ। ਕਿ ਨੌਕਰੀ ਨੀ ਮਿਲੀ ਇਹ ਏਸੇ ਕਰਕੇ ਸਾਰੇ ਨੌਜਵਾਨ ਬਾਰ ਜਾਣ ਲਈ ਕਹਿੰਦੇ ਨੇ।
ਤਾਂ ਹੀ ਬਾਹਰ ਜਾਈਏ, ਪਰ ਬਾਹਰ ਵੀ ਹੁਣ ਉਹ ਚੀਜ਼ ਨਹੀਂ ਰਹਿ ਰਹੀ ਹੈਗੀ, ਬਾਹਰ ਵੀ ਬੜਾ ਫ਼ਰਕ ਪੈ ਗਿਆ ਵੈ।
ਵਿਦਾ ਦੇਖੋ ਬਾਹਰ ਜਾਣਾ ਵੀ, ਮਾੜੀ ਗੱਲ ਨਹੀਂ ਹੈ। ਵਿਦੇਸ਼ ਜਾਣਾ, ਕੋਈ ਮਾੜੀ ਗੱਲ ਨਹੀਂ ਹੈ। ਪਰ ਜੇ ਆਪਣੇ ਪੰਜਾਬ, ਤੇ ਆਪਣੇ ਦੇਸ਼ ਵਿੱਚ ਰੁਜ਼ਗਾਰ ਮਿਲ
ਮਿਲ ਜਾਵੇ ਤੇ, ਸਭ ਤੋਂ ਵਧੀਆ ਗੱਲ ਐ।
ਨਾਲੇ ਇਹ ਫੇਰ, ਆਪਣੇ ਘਰੋਂ ਵੀ ਦੂਰ ਨੀ ਹੋਣਗੇ।
ਇਹ ਤੇ ਹੈ।
ਆਪਣੇ ਘਰੋਂ ਦੂਰ, ਕੌਣ ਹੋਣਾ ਚਾਹਵੇਗਾ ਦੱਸੋ। ਨਹੀਂ ਇੱਥੇ ਨੌਕਰੀਆਂ ਮਿਲਣਗੀਆਂ, ਤੇ ਫੇਰ ਇਹੀ ਹੋਏਗਾ। ਹਾਂਜੀ, ਫਿਰ
ਹਾਂਜੀ ਹਾਂਜੀ, ਫੇਰ ਸਾਰੇ ਲੋਕੀ ਬਾਹਰ ਹੀ ਭੱਜਣਗੇ। ਇੱਥੇ ਤੇ ਕੁਛ ਸਾਡੀ ਸੁਣਵਾਈ ਹੈ ਨੀ, ਤੇ ਅਸੀਂ ਬਾਹਰ ਜਾ ਕਰੀਏ।
ਠੀਕ ਐ।
ਕਿਉਂਕਿ ਉੱਥੇ ਜਾ ਕੇ ਬੱਚੇ, ਅਹ ਨੌਜਵਾਨਾਂ ਨੂੰ ਨਵੇਂ-ਨਵੇਂ ਹੁਨਰ ਸਿੱਖਣ ਨੂੰ ਮਿਲਦੇ ਹੈ। ਕੰਪਿਊਟਰ, ਡਿਜੀਟਲ ਕੰਮ, ਔਨਲਾਈਨ ਕਾਰੋਬਾਰ ਤੇ ਤਕਨੀਕੀ ਕੰਮਾਂ ਵਿੱਚ ਬਹੁਤ ਮੰਗ ਹਾਂ। ਕਿਉਂਕਿ, ਉੱਥੇ ਜਾ ਕੇ ਬੱਚਾ ਅਹ ਆਪਣੇ ਪੈਰਾਂ ਤੇ ਆਸਾਨੀ ਨਾਲ ਸਟੈਂਡ ਹੋ ਜਾਂਦਾ।
ਹਮ ਹਮ, ਇਹ ਤੇ ਹੈ।
ਕਈ ਲੋਕੀ ਹੈਗੇ ਨੇ ਅੱਜ ਕੱਲ੍ਹ ਵੀ, ਜੋ ਘਰ ਬੈਠ ਕੇ ਔਨਲਾਈਨ ਕੰਮ ਕਰਦੇ ਨੇ। ਔਨਲਾਈਨ ਕੰਮ ਕਰਕੇ ਵੀ, ਚੰਗੀ ਕਮਾਈ ਕਰ ਰਹੇ ਨੇ, ਕਈ ਲੋਕ ਹੈਗੇ ਨੇ ਐਸੇ। ਪਰ ਇਹਨਾਂ ਨੂੰ, ਜਿਹਨਾਂ ਕੋਲੋਂ ਇਹਨਾਂ ਇਹੋ ਜਿਹੀ ਸਕਿੱਲ ਹੀ ਨਹੀਂ ਹੈਗੀ, ਉਹ ਕੀ ਕਰਨਗੇ।
ਤੇ ਉਹ ਕੀ ਕਰ ਸਕਦਾ, ਉਹ ਸਾਰਾ ਤਾਂ ਬ ਨਿਰਾਸ਼ ਹੀ ਹੋ ਸਕਦਾ ਬਸ।
ਅ ਕਿਉਂਕਿ ਹੁਣ, ਹੋਰ ਕਿਸੇ ਨੂੰ ਮੌਕਾ ਨਹੀਂ ਮਿਲਦਾ। ਐਸ ਲਈ ਉਹ ਘ, ਰੋਜਗਾ ਅ ਮਤਲਬ ਸਰਕਾਰ ਨੂੰ ਵੀ, ਰੁਜ਼ਗਾਰ ਪੈਦਾ ਕਰਨ ਲਈ ਯੋਜਵਾਂ ਬਨਾ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਨੇ। ਕਿ ਅਲੱਗ ਯੋਜਨਾਵਾਂ ਬਣਾਉ ਤੇ ਜੋ ਨੌਜਵਾਨ ਪੀੜ੍ਹੀਆਂ, ਅ ਬਾਹਰ ਜਾਣ ਨੂੰ ਕਰਦੀਆਂ, ਉਹ ਇੱਥੇ ਹੀ ਆਪਣੇ
ਉਥੇ ਆਪਣਾ ਕੰਮ ਕਰਨ।
ਹਾਂਜੀ, ਆਪ ਹਾਂਜੀ ਹਾਂਜੀ, ਬਿਲਕੁਲ, ਦੇਖੋ ਉੱਥੇ ਨੌਜਵਾਨ ਜਾਂਦਾ, ਮਾਪੇ ਵੀ ਕਿੰਨੀ ਫਿਕਰ 'ਚ ਰਹਿੰਦੇ ਨੇ। ਕਿ ਸਾਡਾ ਬੱਚਾ ਉੱਥੇ ਕੀ ਕਰ ਰਿਹਾ ਹੋਏਗਾ, ਕੁਛ ਖਾਧਾ ਏ, ਨਹੀਂ ਖਾਧਾ, ਇਹ ਕਿਸ ਕੁਛ ਨੀ ਪਤਾ।
ਕਿਸ ਤਰ੍ਹਾਂ ਰਹਿ ਰਿਹਾ, ਕਿਸ ਤਰ੍ਹਾਂ ਨਹੀਂ ਰਹਿ ਰਿਹਾ, ਇਹ ਚੀਜ਼ ਦਾ ਹੀ ਹੋ ਜਾਂਦਾ ਹੈ। ਹਮ।
ਹੋਰ, ਤੁਸੀਂ ਦੱਸੋ?
ਹੈਲੋ-
ਹੈਲੋ, ਹਾਂਜੀ ਹਾਂਜੀ ਬੇਰੁਜ਼ਗਾਰੀ ਕਰਕੇ, ਕਈ ਨੌਜਵਾਨ ਤੇ ਮਾਨਸਿਕ ਤਣਾਅ ਦਾ ਵੀ ਸ਼ਿਕਾਰ ਹੋ ਜਾਂਦੇ ਨੇ, ਮਤਲਬ ਉਹਨਾਂ ਨੂੰ ਟੈਸ਼ਨ ਇੰਨੀ ਹੁੰਦੀ ਹੈ। ਜਦੋਂ ਨੌਕਰੀਆਂ ਨਹੀਂ ਮਿਲਦੀਆਂ, ਤੇ ਕਿੰਨਾ ਉਹਨਾਂ ਨੂੰ ਮਤਲਬ ਕਿ, ਅਹ ਕਈ ਤਾਂ ਡਿਪਰੈਸ਼ਨ 'ਚ ਚਲੇ ਜਾਂਦੇ ਨੇ।
ਕਈ ਤੇ ਫੇਿਰ, ਗ਼ਲਤ ਤਰੀਕਾ ਵੀ ਅਪਣਾ ਲੈਂਦੇ ਨੇ। ਜਿੰਹਨਾਂ ਦੇ ਵਿਚਾਰੇ ਬੱਚਿਆਂ ਨੂੰ ਕੁਛ ਵੀ ਨੀ, ਮਤਲਬ ਸੋਰਸ ਨਹੀਂ ਮਿਲਦਾ। ਉਹ ਫਿਰ ਗਲਤ ਰਸਤੇ ਤੁਰਨਾ ਸ਼ੁਰੂ ਕਰ ਦਿੰਦੇ।
ਹਾਂਜੀ ਹਾਂਜੀ ਉਹ ਆਪਣੇ ਆਪ ਤੋਂ ਨਾ ਉਹਦੂ ਮਤਲਬ ਜਿਹੜੇ ਦੂਜੇ ਉਹਨਾਂ ਨੂੰ ਦੇਖ ਦੇਖ ਪਰਸ਼ਾਨ ਹੋ ਜਾਂਦੇ ਨੇ ਆਪਣੇ ਆਪ ਨੂੰ ਘੱਟ ਸਮਝਣ ਲੱਗ ਜਾਂਦੇ ਨੇ। ਕਿ ਅਸੀਂ ਕੁਛ ਕਰ ਨੀ ਸਕਦੇ ਇਹ ਜ਼ਿੰਦਗੀ ਤੇ ਏਸ ਲਈ ਉਹ ਪਰਿਵਾ ਇਸ ਲਈ ਸਾਨੂੰ ਚਾਹੀਦਾ ਹੈ ਕਿ ਪਰਿਵਾਰ ਵਾਲਿਆਂ ਨੂੰ ਵੀ ਚਾਹੀਦਾ ਹੈ। ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਜੋ ਵੀ ਰਿਲੇਟਿਵਸ ਹੈਗੇ ਨਾ ਉਹਨਾਂ ਨੂੰ। ਬੱਚਿਆਂ ਦਾ ਹੌਸਲਾ ਵਧਾਣਾ ਚਾਹੀਦਾ ਕਿ ਇੱਕ ਦੋ ਵਾਰ ਅਹ ਕੰਮ ਨਾ ਬਣਨ ਤੇ ਕੋਈ ਗੱਲ ਨੀ ਕੰਮ ਬਣ ਅ ਕੋਸ਼
ਡਟੇ ਰਹਿਣਾ ਚਾ ਹਾਂ ਡਟੇ ਰਹਿਣਾ ਚਾਹੀਦਾ ਕਿ ਕਦੇ ਨਾ ਕਦੀ ਤੇ ਮਤਲਬ ਕੁਛ ਨਾ ਕੁਛ ਵਧੀਆ। ਹੋ ਈ ਜਾਂਦਾ ਵੇ ਬੰਦਾ ਇੱਕ ਵਾਰੀ ਲੱਗਾ ਰਹੇ ਹਾਰਨਾ ਨੀ ਚਾਹੀਦਾ ਜ਼ਿੰਦਗੀ ਤੋਂ
ਹਾਂਜੀ ਕੋਸ਼ਿਸ਼ ਕਰਨ ਵਾਲਿਆਂ ਨੂੰ ਦੇਖੋ ਅਹ ਦੇਰ ਸਵੇਰ ਤੇ ਹੋ ਹੀ ਜਾਂਦੀ ਏ। ਪਰ ਜਿੱਤ ਹ ਹੋ ਹੀ ਜਾਂਦੀ ਆਖਿਰ ਵਿੱਚ
ਤੇ ਹੋ ਹੀ ਜਾਂਦੀ ਹੈ ਇਹ ਤੇ ਹੈ ਹੁ
ਸਿਰਫ਼ ਨੌਕਰੀ ਦੇ ਹੀ ਪਿੱਛੇ ਨਹੀਂ ਲੱਗਣਾ ਚਾਹੀਦਾ ਆਪਣਾ ਛੋਟਾ ਮੋ ਕਾਰੋਬਾਰ ਵੀ ਕਰਕੇ ਬੰਦਾ ਆਪਣਾ ਛੋ ਗੁਜ਼ਾਰਾ ਕਰ ਸਕਦਾ ਜਦੋਂ ਤੱਕ ਹਜੇ ਨੌਕ ਨੋਕਰੀ ਨਹੀਂ ਮਿਲ ਰਹੀ
ਹਾਂਜੀ ਇਹ ਤੇ ਹੈ।
ਅੱਜ ਕੱਲ੍ਹ ਤੇ ਖੇਤੀ ਵਿੱਚ ਨਵੀਆਂ ਨਵੀਆਂ ਤਕਨੀਕਾਂ ਡੇਅਰੀ ਫਾਰਮ ਬਾਗਬਾਨੀ ਹੋਰ ਛੋਟੇ ਛੋਟੇ ਕਾਰੋਬਾਰ ਕਰਕੇ ਵਧੇਰੀਆਂ ਕਮਾਈਆਂ ਕਰ ਕਰ ਰਹੇ ਨੇ ਨੌਜਵਾਨ ਅ ਦੇਖੋ ਪੰਜਾਬ ਤੇ ਕਈ ਲੋਕੀ ਇਹੋ ਜਹੇ ਹੈਗੇ ਨੇ ਜਿਹੜੇ ਇਹ ਕੰਮ ਕਰਕੇ ਆਪਣੀ ਕਮਾਈ ਕਰ ਰਹੇ ਨੇ
ਹਾਂਜੀ।
ਹਾਂਜੀ ਠੀਕ ਹੈ ਜੀ ਵਾਹਿਗੁਰੂ ਅੱਗੇ ਇਹੀ ਅਰ ਆਸ ਹੈ ਕਿ ਹਰ ਘਰ ਵਿੱਚ ਰੋਜ਼ਗਾਰ ਹੋਵੇ ਹਰ ਨੌਜਵਾਨ ਮੇਰੇ ਤੇ ਖੁਸ਼ੀ ਹੋਵੇ ਤੇ ਕਿਸੇ ਨੂੰ ਵੀ ਬੇਰੋਜ਼ਗਾਰੀ ਦਾ ਨਿਰਾਸ਼ ਨਾ ਹੋਣਾ ਪਵੇ।
ਹਾਂਜੀ ਹਾਂਜੀ।
ਹਾਂਜੀ ਹਾਂਜੀ ਚ ਲ ਚੱਲਦੀ ਹ ਠੀਕ ਹੈ ਜੀ ਸਤਿ ਸ੍ਰੀ ਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।